ਹੈਲੋ, ਸਾਸ਼੍ਰੀ ਕਾਲ ਜੀ।
ਸਾਸ਼੍ਰੀ ਕਾਲ ਜੀ, ਕਿਵੇਂ ਓ? ਬੋ‌ ਵਦੀਆ।
ਅੱਛਾ ਜੀ, ਅਸੀ ਵੀ ਵਦੀਆ ਮੈਮ। ਹੋਰ ਤੋਡੇ ਬੱਚੇ ਕੀ ਕਾੱਰ ਰੇ ਨੇ ਨੇਂਗੇ
ਬੱਚੇ ਕੋਸ਼ ਨੀ ਮੈਮ ਬਾੱਸ ਉਠੇ ਸੀਗੇ ਹੁਨ, ਸੋਕੇ ਤੁਸੀ ਕੀ ਕਾੱਰ ਰੇ ਓਂ।
ਅਸੀ ਕੋਛ ਨੀ ਮੈਮ ਬਾੱਸ ਰੋਟੀ ਲਾੱਗ ਰਯਾਂਗੇ
ਅੱਛਾ ਜੀ।
ਥੋੜਾ ਸਾਈਡ ਤੇ ਹੋਜੋ ਮੈਮ ਓਹ ਨਾ ਬਿੱਚ ਸੋਣ ਰੇ ਨੇਗੇ।
ਜੀ।
ਹਾਂਜੀ, ਹਾਂਜੀ।
ਹੋਰ ਦੱਸੋ।
ਹੋਰ ਵਦੀਆ ਸਭ ਮੈਮ
ਹੋਰ, ਖਾਣਾ ਬਣਾ ਲੇਆ।
ਨਈ ਮੈਮ ਲਾੱਗ ਰੇਆ ਜੀ ਹੁਣ ਬਣੋਣਾ ਸਟਾਟ ਕੀਤਾ ਹੈਗਾ।
ਅੱਛਾ, ਪਿੰਡ ਚ ਜਲਦੀ ਬਣਾ ਲੇਂਦੇ ਨੇ।
ਹਾਂਜੀ ਮੈਮ, ਪਿੰਡ ਦੇ ਵਿੱਚ ਥੋੜਾ ਜਾ ਜਲਦੀ ਹੀ ਬਣੋਦੇ ਨੇ ਗੇ।
ਹਾਂਜੀ।
ਹੁਣ ਲਾ ਲਓ ਵੀ ਤੁਸੀ ਆਪਾਂ ਅੱਜ ਰੀਤੀ ਰਿਵਾਜ ਵਾਰੇ ਗਾੱਲ ਕਰਾਂਗੇ ਪਿੰਡਾਂ ਦੇ
ਹਾਂਜੀ, ਰੀਤੀ ਰਵਾਜ਼ ਤਾਂ
ਹਾਂਜੀ।
ਹਾਂਜੀ, ਬੋ ਵਦੀਆ ਨੇ ਰੀਤੀ ਰਿਵਾਜ ਮਤਲਬ ਪੰਜਾਬ ਦੇ ਤਾਂ
ਹਾਂਜੀ, ਹਾ।
ਹਾਂਜੀ।
ਕਯੋਂਕਿ ਜੇੜੇ ਅਲਾੱਗ, ਲਾੱਗ ਮੋਕੇ ਨੇ ਓਨਾਂ ਦੇ ਅਲਾੱਗ, ਲਾੱਗ ਰੀਤੀ ਰਿਵਾਜ਼ ਨੇ, ਜੇੜੇ ਓ ਕੀਤੇ ਜਾਂਦੇ ਨੇ ਗੇ।
ਹਾਂਜੀ, ਹਾਂ ਮਤਲਬ ਓਥੇ ਫੰਕਸ਼ਨ ਐ। ਜੋ ਵੀ ਐ‌ ਬੋ ਵਦੀਆ ਕਾਰਦੇ ਨੇ, ਹਾਂਜੀ।
ਤੁਸੀ ਹੁਣ ਲਾਲੋ ਵੀ ਬੱਚੇ ਦੇ ਜਨਮ ਸਮੇਂ ਐ, ਜਦੋਂ।
ਹਾਂਜੀ।
ਆੱਜ-ਕਾੱਲ ਜੇੜਾ ਪੈਲਾ ਨਾਲੋਂ ਰਿਵਾਜ ਹੈਗਾ, ਕੁੜੀਆਂ ਦੇ ਪ੍ਰਤੀ ਓ ਬੋਹਤ ਬਦਲ ਗੇਆਗਾ।
ਬਦਲ ਗੇਆ
ਪਰਾਣੇ ਸਮੇਂ ਦੇ ਵਿੱਚ‌ ਤਾ ਵੇਖੋ ਵੀ ਕੁੜੀਆਂ ਨੂੰ ਵਦੀਆ ਨੀ ਮੰਨੇਆ ਜਾਂਦਾ ਸੀਗਾ।
ਹਾਂ, ਹੁਨ ਤਾਂ ਮੈਮ ਬਰਾਬਰ ਦੀ ਦੇਰੇ ਨੇ ਜੀ। ਐਮੀਅਤ। ਹਾਂਜੀ, ਬੇਟਾ ਬੇਟੀ ਚ ਕੋਈ ਫ਼ਰਕ ਕੀ ਨੀ ਹੈਗਾ।
ਹਾਂਜੀ ਮੈਮ, ਥੋਡੀ ਗਾੱਲ ਬਿਲਕੁਲ‌ ਸਹੀ ਹੈਗੀ।
ਹਾਂਜੀ।
ਕਯੋਂਕਿ ਵੀ ਜਦੋਂ ਲਾਲੋ ਵੀ ਪਿਛਲੇ ਜ ਸਾਲਾਂ ਦੇ ਵਿੱਚ ਗੁੜੀਆਂ ਹੁੰਦੀ ਸੀਗੀ, ਤਾਂ ਉਦੋਂ ਲੋਕ ਬੋਹਤ ਜੈਦਾ ਦੁੱਖ ਨੇ ਜੇੜਾ ਓ ਪ੍ਰਗਟ ਕਾਰਦੇ ਸੀਗੇ।
ਹਾਂਜੀ।
ਪਰ ਆੱਜ-ਕਾੱਲ ਐ ਜੇੜਾ ਜਦੋਂ ਬੇਟੀ ਦਾ ਜਨਮ ਹੁੰਦਾ ਤਾਂ ਲੋਕ ਬੋਹਤ ਖੁਸ਼ੀਆਂ ਮਨੋਓਂਦੇ ਨੇ ਲਾਲੋ‌ ਵੀ ਤੁਸੀ
ਹਾਂਜੀ
ਘਰ ਦੀ ਡੈਕੋਰੇਸ਼ਨ ਕਰਦੇ ਨੇਗੇ ਕੇਕ ਕੱਟ ਕਰਦੇ ਨੇ।
ਹਾਂਜੀ ਮੈਂ ਦੇਖਿਆ ਮੈਡਮ ਮਤਲਬ ਨਾ ਜਿਵੇਂ ਲੋਹੜੀ ਹੈ ਅੱਗੇ ਇਹ ਹੁੰਦਾ ਸੀ ਵੀ ਬੇਟੇ ਦੀ ਮਨਾਦੇ ਨੇ। ਹੁਣ ਤਾਂ ਬੇਟੀ ਦੀ ਵੀ ਮਨਾਉਂਦੇ ਨੇ। ਪਿੰਡਾਂ ਦੇ ਵਿੱਚ ਵੀ ਇਹ ਚੀਜ਼ ਬਹੁਤ ਵਧੀਆ ਹੋ ਗਈ।
ਹਾਜੀ ਹਾਂ ਮੈਮ ਇਹ ਤਾ ਤੁਹਾਡੀ ਗੱਲ ਬਹੁਤ ਸਹੀ ਹੈਗੀ।
ਹਾਂਜੀ
ਕਿਉਂਕਿ ਹੁਣ ਵੀ ਲਾ ਲਓ ਤੁਸੀਂ ਹਰ ਸਾਲ ਹੀ ਆਪਣੀ ਬੇ ਕਿਦਾ ਲੋਕ ਨੇ ਜਿਹੜਾ ਉਹ ਜਨਮ ਦਿਨ ਮਨਾਉਂਦੇ ਨੇਗੇ।
ਹਾਂਜੀ ਬਰਡੇ ਮੈਂ ਮੇਰੀ ਬੇਟੀ ਦਾ ਮਨਾਉਂਦੀ ਹਾਂ ਜੀ ਬਰਡੇ।
ਅੱਛਾ ਜੀ ਅੱਛਾ।
ਹਾਂਜੀ
ਇਹ ਤਾਂ ਬਹੁਤ ਵਧੀਆ ਗੱਲ ਹੈ।
ਹਾਂ
ਕਿਉਂਕਿ ਅੱਜ ਕੱਲ ਕੁੜੀਆਂ ਨੂੰ ਹਾਂਜੀ ਮੁੰਡਿਆਂ ਦੇ ਬਰਾਬਰ ਦਾ ਹੀ ਸਨਮਾਨ ਦਿੱ ਤਾ ਜਾਂਦਾ ਹੈਗਾ।
ਹਾਂਜੀ ਇਹ ਤਾ ਹੈਗਾ ਹੀ ਹੈ ਹੋਰ ਸੁਣਾਓ।
ਤੇ ਮੈਮ ਫੇਰ ਕੀ ਕਰਦੇ ਨੇਗੇ ਜਦੋਂ ਹੁਣ ਬੱਚੀ ਨੂੰ ਪੜ੍ਹਾਈ ਹੈਗੀ ਉਹ ਵੀ ਮਤਲਬ ਕਿ ਇੱਕ ਕਾਲਜ ਦੇ ਵਿੱਚ ਹੀ ਕਰਵਾਈ ਜਾਂਦੀ ਹੈਗੀ। ਸਕੂਲ, ਕਾਲਜ ਜਿਹੜਾ ਪੁਰਾਣਾ ਸਮਾ ਸੀ ਉਦੋਂ ਬ ਬਚੀਆਂ ਨੂੰ ਬਹੁਤ ਜਾਦਾ ਘੱਟ ਪੜ੍ਹਾਉਂਦੇ ਸੀਗੇ।
ਹਾਂ ਉਦੋਂ ਘੱਟ ਪੜ੍ਹਾਉਂਦੇ ਸੀ ਜ ਮਤਲਬ ਜਿਵੇਂ ਮੇਰੇ ਮਦਰ ਸੀਗੇ ਉਹ ਵੀ ਪਿੰਡ ਨੂੰ ਬਿਲੋਂਗ ਕਰਦੇ ਸੀ ਤੇ ਉਹਨਾ ਨੂੰ ਮਤਲਬ ਉਹ ਮੈਨੂੰ ਦੱਸਦੇ ਵੀ ਸਾਨੂੰ ਪੜ੍ਹਾਉਦੇ ਨੀ ਸੀਗੇ ਸਾਨੂੰ ਨਾ ਮਤਲਬ ਫੀਸ ਦੇਣ ਵਾਸ ਤੇ ਮਤਲਬ ਕਹਿੰਦੇ ਵੀ ਮੇਰੇ ਡੈਡੀ ਇਹ ਕਹਿ ਦਿੰਦੇ ਸੀ ਕੀ ਕਰਾਂਗੇ ਪੜ੍ਹਾ ਇਹਨਾ ਨੇ ਤਾ ਰਸੋਈ ਦਾ ਹੀ ਕੰਮ ਕਰਨਾ। ਆਪਣੇ ਸਹੁਰੇ ਜਾ ਕੇ ਵੀ ਇਹ ਪੜ੍ਹ ਕੇ ਕੀ ਕਰਨੀਆ, ਹਾਲਾਂਕਿ ਮਤ ਤਲਬ ਉਹਨਾਂ ਦੇ ਮੰਮੀ ਇਹ ਕਹਿ ਦਿੰਦੇ ਵੀ ਨਾ ਜੀ ਪੰਜ ਦਸ ਪੜ ਲੈਣਗੀਆ ਤਾ ਕੁੱਛ ਇਹਨਾ ਦੇ ਗੁਣ ਆਜੂਗਾ।
ਹਾਂਜੀ-ਹਾਂਜੀ ਇਹ ਗੱਲ ਤਾ ਸਹੀ ਹੈ ਮੈਮ।
ਤੇ ਲਾ ਲਓ ਵੀ ਹੁਣ ਇਹਨਾਂ ਰੀਤੀ ਰਿਵਾਜਾ ਦੇ ਵਿੱਚ ਵੀ ਆਪਣਾ ਰਵੱਈਆ ਦੇਖ ਲਓ ਕਿੰਨਾ ਜਿਆਦਾ ਬਦਲ ਗਿਆ ਪਹਿਲਾਂ ਨਾਲੋਂ।
ਜੀ।
ਹਾਂਜੀ।
ਹੁਨ ਤਾਂ ਬਹੁਤ ਫ਼ਰਕ ਪੈ ਗਿਆ ਜੀ। ਹਾਂਜੀ ਹੁਨ ਤਾਂ ਬੇਟੀਆ ਨੂੰ ਪੜਾਉਂਦੇ ਵੀ ਨੇ। ਤੁਸੀਂ ਐਂ ਲਾ ਲਓ ਵੀ ਜੋਬ ਤੇ ਵੀ ਹੋ ਰਹੀਆ ਨੇਂ।
ਹਾਂਜੀ-ਹਾਂਜੀ।
ਹਾਂਜੀ।
ਤੇ ਹੁਣ ਤੁਸੀ ਲਾ ਲਓ ਵੀ ਉਸ ਤੋਂ ਬਾਅਦ ਹੁਣ ਆਪਣਾ ਬਿਆਹ ਹੁੰਦਾ ਗਾ।
ਹਾਂਜੀ।
ਵਿਆਹ ਦੇ ਵਿੱਚ ਤੁਸੀ ਲਾ ਲਓ ਵੀ ਕਿੰਨੇ ਜਾਦਾ ਰੀਤੀ ਰਿਵਾਜ ਹੁੰਦੇ ਨੇ ਹੈਗੇ ਆਪਣੇ।
ਹਾਂਜੀ ਵਿਆਹ ਦੇ ਵਿੱਚ ਰੀਤੀ ਰਿਵਾਜ ਹਾਂ ਮੈਂ ਦੇਖੇ ਨੇ ਮੈਮ।
ਹਾਂਜੀ।
ਮਤਲਬ ਹਰ ਫੰਕਸ਼ਨ ਦੇ ਹਰ ਫੰਕਸ਼ਨ ਉਹ ਕਰਦੇ ਨੇ ਕੋਈ ਜਿਵੇਂ ਮੈਰੀ ਮੈਰਿਜ਼ ਹੈ ਜਾਂ ਕੋਈ ਹਲਦੀ ਹੈ ਮਹਿੰ
ਹਾਂਜੀ-ਹਾਂਜੀ ਹੁਣ ਇਹਨਾਂ ਨੂੰ ਉਹ ਬਹੁਤ
ਜਿਹੜਾ ਉਹ ਵੀ ਇੰਜੋਏ ਕਰਦੇ ਨੇ।
ਹਾਂਜੀ ਹਾ ਹੁਨ ਉਹਨਾ ਨੂੰ ਸੈਲੀਬ੍ਰੇਟ ਵੀ ਬਹੁਤ ਚੰਗੀ ਤਰਾ ਕਰ ਰਹੇ ਨੇ ਜੀ।
ਹਾਂਜੀ।
ਜਿਵੇਂ ਹੁਣ ਲਾ ਲਓ ਤੁਸੀ, ਮਹਿੰਦੀ ਦਾ ਫੰਕਸ਼ਨ ਹੈਂਗਾ।
ਹਾਂਜੀ।
ਉਹਦੇ ਵਿੱਚ, ਘਰ ਦੇ ਵਿੱਚ ਡੈਕੋਰੇਸ਼ਨ ਕੀਤੀ ਜਾਂਦੀ ਹੈ। ਤੇ ਹੋਰ ਕੁੜੀਆਂ ਕਿ ਜਿਹੜੀਆਂ ਮਹਿੰਦੀ ਲਗਵਾਉਂਦੀਆਂ ਨੇਗੀਆਂ।
ਹੰ
ਤੇ ਜਿਹੜੀ ਬਰਾਇਡਲ ਹੁੰਦੀ ਹੈ, ਉਹਨਾਂ ਨੇ ਤਾਂ ਮਹਿੰਦੀ ਲਗਵਾਉਣੀ ਹੀ ਹੁੰਦੀ ਹੈ।
ਹਾਂਜੀ।
ਬਈ ਲਾ ਲਓ ਹੁਣ ਉਸ ਤੋ ਬਾਅਦ ਹਲਦੀ ਦਾ ਪ੍ਰੋਗਰਾਮ ਬੀ ਕੀਤਾ ਜਾਂਦਾ ਹੈਗਾ, ਵਿਆਹ ਦੇ ਵਿੱਚ।
ਹਾਂਜੀ-ਹਾਂਜੀ ਹੁਣ ਤਾ ਮਤਲਬ ਜੇ ਮੈਡਮ ਅੰਗੇਜਮੈਂਟ ਵੀ ਕਰਨੀ ਨਾ, ਅੱਗੇ ਤਾ ਇਹ ਹੋ ਜਾਂਦਾ। ਵੀ ਘਰ ਦੇ ਵਿੱਚ ਹੀ ਉਹ ਕਰਦੇ। ਹੁਣ ਤਾ ਉਹਦੇ ਵਾਸਤੇ ਵੀ ਕੋਈ ਰੈਸਟੋਰੈਂਟ ਵਗੈਰਾ ਹੋ ਗਿਆ। ਹਾਂਜੀ, ਉਹਦੇ ਵਿੱਚ ਕਰਦੇ ਨੇ ਜੀ ਇਹ ਚੀਜ ਵੀ।
ਹਾਂਜੀ, ਹਾਂ ਇਸ ਚੀਜ ਦਾ ਬਹੁਤ ਫਰਕ ਪੈ ਗਿਆ ਪੁਰਾਣੇ ਸਮੇਂ ਨਾਲੋਂ।
ਹਾਂਜੀ ਜਿਵੇਂ ਹੁਣ ਆਪਾਂ ਕਹਿ ਦਿੰਦੇ ਨੇਂ ਆ ਵੀ ਅੱਗੇ ਤੋ ਅੱਗੇ ਵੀ, ਮਤਲਬ ਜਿਹੜੇ ਪਿੰਡ ਨੇ ਉਹ ਵੀ ਤਰੱਕੀ ਕਰ ਰਹੇ ਨੇ ਬਹੁਤ।
ਹਾਂਜੀ, ਹਾਂ ਤੁਸੀਂ ਲਾ ਲਓ ਵੀ ਜਿਹੜਾ ਹਲਦੀ ਦਾ ਫੰਕਸ਼ਨ ਹੁਨ ਦਾ ਹੈਗਾ ਵਿਆਹ ਦੇ ਵਿੱਚ, ਉਹ ਪਹਿਲਾਂ ਸ ਸਿੰਪਲ ਤਰੀਕੇ ਨਾਲ ਕਰਦੇ ਸੀਗੇ।
ਸ, ਹਾਂਜੀ।
ਤੇ ਹੁਣ ਤੁਸੀਂ ਲਾ ਲਓ ਵੀ, ਉਹ ਕਿੰਨੇ ਵਧੀਆ ਤਰੀਕੇ ਨਾਲ ਡੈਕੋਰੇਸ਼ਨ ਕਰਕੇ ਸਾਰੇ ਕਿੰਨਾ ਵਧੀਆ ਤਿਆਰ ਹੁੰਦੇ ਨੇਗੇ।
ਹੁਣ ਤਾ ਮੈਮ ਸ਼ਹਿਰ ਦੇ ਵਿੱਚ ਵੀ ਨੀ ਇੰਹਨਾ ਉਹ ਕਰਦੇ ਹੈਗੇ, ਜਿੰਹਨਾ ਪਿੰਡ ਦੇ ਵਿੱਚ ਹੋ ਗਿਆ, ਹਾਂਜੀ। ਹਰੇਕ ਕੋਈ ਤਿਉਹਾਰ ਵਿਹਾਰ ਹੈ, ਕੋਈ ਫੈਸਟੀਵਲ ਹੈ, ਕੁਛ ਵੀ ਹੈ। ਬਹੁਤ ਵਧੀਆ ਮਨਾਉਂਦੇ ਨੇ ਹੁਣ ਤਾਂ।
ਹਾਂਜੀ! ਹਾਂ ਮੈਮ, ਕਿਉਂਕਿ ਟਾਈਮ ਦਾ ਬਹੁਤ ਜ਼ਿਆਦਾ ਫ਼ਰਕ
ਬਹੁਤ ਫਰਕ ਪੈ ਗਿਆ।
ਤੇ ਮੈਮ, ਤੁਹਾਨੂੰ ਇਹ ਗੱਲ ਪਤ ਤਾ ਏ ਕਿ ਬਾਣੀਆਂ ਦੇ ਵਿਆਹ ਦੇ ਵਿੱਚ ਕੀ-ਕੀ ਰੀਤੀ ਰਿਵਾਜ ਕੀਤੇ ਜਾਂਦੇ ਨੇਂ ਹੈਗੇ।
ਹਾਂਜੀ।
ਹਾਂਜੀ ਮੈਮ ਦੱਸੋਗੇ ਤੁਸੀਂ
ਕਿਵੇਂ ਜ
ਬਾਣੀਆਂ ਦੇ ਵਿਆਹ ਦੇ ਵਿੱਚ ਕੀ ਕੀ ਰੀਤੀ ਰਿਵਾਜ਼ ਕੀਤੇ ਜਾਂਦੇ ਨੇਗੇ ਹੁਣ।
ਸਾਰੇ ਜੋ ਵੀ ਹੈ ਮਤਲਬ ਕੋਈ ਹਲਦੀ ਹੈ ਮਹਿੰਦੀ ਹੈ।
ਹਾਂਜੀ ਮੈਮ ਥੋੜਾ ਐਕਸਪਲੇਨ ਕਰੋਗੇ। ਅੱਛਾ ਮੈਮ ਉਹ ਕਿੱਦਾਂ ਕਰਦੇ ਨੇ ਜਗ ਉਹ ਨੂੰ ਸੈਲੀਬ੍ਰਟ
ਜਾਗੋ ਸੈਲੀਬ੍ਰੇਟ ਮੈਡਮ ਸ਼ਾਮ ਜਿਵੇਂ ਹੁਣ ਨਾਨਕੇ ਨੇ ਜੀ।
ਹਾਂਜੀ ਹਾਂਜੀ।
ਉਹ ਆਉਂਦੇ ਨੇ ਮਤਲਬ ਚਾਹੇ ਬੇਟੀ ਦਾ ਵਿਆਹ ਹੈ ਜਾਂ ਬੇਟੇ ਦਾ।
ਅੱਛਾ ਜੀ।
ਵਧੀਆ।
ਹੈਲੋ ਹਾਂਜੀ ਹਾਂਜੀ।
ਹੈਲੋ।
ਹਾਂਜੀ ਮੈਮ
ਹਾਂਜੀ ਉਹਨਾ ਵ ਨੂੰ ਜਾਗੋ ਕੱਢੀ ਜਾਂਦੀ ਹੈ।
ਅੱਛਾ ਜੀ ਅੱਛਾ।
ਜੀ ਮਤਲਬ ਉਹ ਪਿੰਡ ਦੇ ਵਿੱਚ ਜਿਵੇਂ ਕੋਈ ਆਪਣਾ ਕੋਈ ਚਾਚੇ ਤਾਏ ਵਗੈਰਾ।
ਹਾਂਜੀ ਹਾਂਜੀ।
ਆਪਣੇ ਸਰੀਕ ਚ ਹਾਂਜੀ ਉਹਨਾਂ ਦੇ ਜਾਗੋ ਲੈ ਕੇ ਜਾਂਦੇ ਨੇ ਉਹ ਜਾਗੋ ਦੇ ਵਿੱਚ ਕੋਈ ਪੰਜ ਸੌ ਬੰਦ ਹੈ। ਕੋਈ ਹਜ਼ਾਰ ਬੰਦ ਹੈ ਹਾਂਜੀ ਮਤਲਬ ਉਹਨਾਂ ਨੂੰ ਨਾ ਇਹ ਇਹ ਕਹਿੰਦੇ ਨੇ ਵੀ ਹਾਂ ਬ ਉਹ ਸਾਡੇ ਜਾਗੋ ਲੈ ਕੇ ਆਏ ਨੇ। ਹਾਂਜੀ ਉਹਨਾਂ ਦੇ ਨੱਚ ਟੱਪ ਕੇ ਆਉਂਦੇ ਨੇ।
ਫੇਰ ਤਾਂ ਬਹੁਤ ਵਧੀਆ ਗੱਲ ਹੈ ਜੀ ਇਹ ਵੀ ਫੇਰ ਬਾਣੀਆਂ ਦੇ ਵੀ ਐਵੇਂ ਹੀ। ਕੀਤਾ ਜਾਂਦਾ ਏ।
ਸੇਮ ਹੈ ਮੈਮ ਸੇਮ।
ਅੱਛਾ ਜੀ ਅੱਛਾ।
ਹਾਂਜੀ ਮਤਲਬ ਉਹ ਚੀਜ਼ ਉਹ ਵਧੀਆ ਬਹੁਤ ਲੱਗਦੀ ਹੈ।
ਅੱਛਾ ਜੀ ਅੱਛਾ।
ਜੀ ਉਹ ਚੀਜ਼ ਦੇਖ ਕੇ ਤਾਂ ਨਾ ਇਹ ਲੱਗਦਾ ਵੀ। ਕਿਤੇ ਅਲੱਗ ਜਹੀ ਦੁਨੀਆਂ ਚ ਹੀ ਆ ਗ ਹਾਂਜੀ।
ਕਿਉਂਕਿ ਉਸ ਸਮੇਂ ਸਾਰੇ ਇਕੱਠੇ ਹੋਏ ਹੁੰਦੇ ਨੇਗੇ।
ਹਾਂਜੀ।
ਤੇ ਵਧੀਆ ਗੱਲ ਹੈ ਮੈਂ
ਫੰਕਸ਼ਨ।
ਸਾਰੇ ਫੰਕਸ਼ਨ ਬਹੁਤ ਵਧੀਆ ਹੁੰਦੇ ਨੇ ਮੈਮ ਇੱਥੇ ਵੀ
ਅੱਛਾ।
ਜ਼ ਦੇ ਸਮੇਂ ਵੀ ਬਸ ਸਾਰਿਆਂ ਨਾਲ। ਤਾਂ ਇਹੀ ਵੱਡੀ ਗੱਲ ਹੈ ਕਿ ਅੱਜ ਕੱਲ ਆਪਾਂ ਆਪਣੇ ਬੱਚਿਆਂ ਦਾ ਜਨਮ ਦਿਨ ਸੈਲੀਬ੍ਰੇਟ ਕਰਨ ਲੱਗ ਗਏ।
ਹਾਂਜੀ।
ਜਿਹਦੇ ਨਾਲ ਕਿ ਆਪਾਂ ਨੂੰ ਆਪ ਬਹੁਤ ਖੁਸ਼ੀ ਮਿਲਦੀ ਹੈ।
ਬਹੁਤ ਖ਼ੁਸ਼ੀ ਮਿਲਦੀ ਹੈ ਪਤਾ ਕੀ ਹੈ ਜੀ ਦੇਖੋ ਬੱਚਿਆਂ ਵਾਸਤੇ। ਆਪ ਸਾਰਾ ਕੁੱਛ ਕਰ ਰਹੇ ਹਾਂ।
ਹਾਂਜੀ ਮੈਮ ਇਹ ਤਾਂ ਗੱਲ ਸਹੀ ਹੈ।
ਹਾਂਜੀ ਬੱਚਿਆਂ ਨੂੰ ਵੀ ਇਹ ਹੋ ਜਾਂਦਾ ਵੀ ਸਾਡੇ ਪੇਰੈਂਟਸ ਸਾਡੇ ਵਾਸਤੇ।
ਹਾਂਜੀ ਹਾਂ।
ਹਾਂਜੀ
ਜਿਵੇਂ ਹੁਣ ਤੁਸੀਂ ਲਾ ਲਓ ਵੀ ਅਲੱਗ ਅਲੱਗ ਰਾਜ ਨੇ ਜਿਹੜੇ ਆਪਣੇ ਹੋਰ ਵੀ ਪੰਜਾਬ ਦੇ
ਹਾਂਜੀ਼।
ਤੇ ਇੰਡੀਆ ਦੇ ਲਾ ਲਓ।
ਹਾਂਜੀ, ਹਾਂਜੀ਼।
ਤੇ ਉੱਥੇ ਸਾਰੇ ਅਲੱਗ ਅਲੱਗ ਦੇਖੋ ਰੀਤੀ ਰਿਵਾਜ ਹੁੰਦੇ ਨੇ ਜਿਵੇਂ ਗੁਜਰਾਤ, ਰਾਜਸਥਾਨ਼। ਰਾਜਸਥਾਨ ਦੇ ਵਿੱਚ ਹੈ। ਉੱਥੇ ਲੋਕ ਨਾਚ ਵੀ ਹੁੰਦਾ ਹੈਗਾ।
ਹਾਂਜੀ ਉੱਥੋਂ ਦਾ ਮਤਲਬ ਖਾਣਾ ਦਾਣਾ ਵੀ ਆਪਣੇ ਨਾਲੋਂ ਅਲੱਗ ਹੈ।
ਹਾਂਜੀ, ਹਾਂਜੀ ਇਹ ਤਾਂ ਗੱਲ ਸਹੀ ਹੈ ਮੈਮ। ਕਿਉਂਕਿ ਉੱਥੋਂ ਦੇ ਲੋਕ ਲੋਕ ਨੇ ਜਿਹੜੇ ਉਹ ਆਪਣੇ ਹੀ ਰੀਤੀ ਰਿਵਾਜਾਂ ਨੂੰ ਪ੍ਰੈਫਰ ਕਰਦੇ ਨੇਗੇ।
ਹਾਂਜੀ।
ਪਰ ਕਈ ਵਾਰ ਇਹ ਵੀ ਹੁੰਦਾ ਕਿ ਉਹ ਆਪਣੇ ਭਾਰਤ ਦੇ ਵਿੱਚ ਆ ਕੇ ਆਪਣੇ ਰੀਤੀ ਰਿਵਾਜ ਨੇ ਜਿਹੜੇ ਉਹ ਦੇਖਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ
ਉਹੀ ਉਹੀ ਹਿਸਾਬ ਹੈ ਮੈਮ ਜਿਵੇਂ ਹੁਣ ਆਪਾਂ ਆਪਾਂ ਉੱਥੋਂ ਦਾ ਉੱਥੋਂ ਦਾ ਕਲਚਰ ਦੇਖਣਾ ਪਸੰਦ ਕਰਾਂਗੇ। ਉੱਥੋਂ ਜਾ ਕੇ ਆਪਾਂ ਹਾਂਜੀ, ਉਹ ਆਪਣਾ ਦੇਖਣਾ ਪਸੰਦ ਕਰਦੇ ਨੇ।
ਹਾਂਜੀ ਹਾਂ ਕਿਉਂਕਿ ਜਦੋਂ ਆ ਕੇ ਉਹ ਕੋਈ ਵੀ ਆਪਣੀ ਮੈਰਿਜ ਵਗੈਰਾ ਅਟੈਂਡ ਕਰ ਨੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈਗਾ਼।
ਬਹੁਤ ਵੀਆ ਲੱਗਦਾ।
ਕਿਉਂਕਿ ਉਹਨਾਂ ਨੂੰ ਨਵਾ ਕੁਛ ਨਾ ਕੁਛ ਹੈ ਜਿਹੜਾ ਉਹ ਦੇਖਣ ਨੂੰ ਮਿਲਦਾ ਹੈਗਾ।
ਨੂੰ ਮਿਲ ਦੇ ਹਾਂਜੀ।
ਹਾਂਜੀ। ਇਹ ਤਾਂ ਗੱਲ ਮੈਮ ਬਹੁਤ ਸਹੀ ਹੈਗੀ ਕਿਉਂਕਿ ਜਿਹੜੇ ਰੀਤੀ ਰਿਵਾਜ ਨੇ ਪੁਰਾਣੇ ਸਮੇਂ ਤੋਂ ਚੱਲੇ ਹੀ ਆ ਰਹੇ ਨੇ ਹਿੰਗੇ।
ਹਾਂਜੀ।
ਵੀ ਇਹ ਹੁਣ ਪੀੜ੍ਹੀ ਦਰ ਪੀੜ੍ਹੀ ਆਪਾਂ ਜਿੱਦਾਂ ਕਹਿਣਗੇ ਵੀ ਚੱਲਦੇ ਹੀ ਰਹਿੰਦੇ ਨੇ।
ਹਾਂਜੀ ਹਾ ਹੁਣ ਤਾ ਉਹੀ ਗੱਲ ਵੀ ਇੱਕ ਤਰ੍ਹਾ ਦਾ ਦੇਖਣ ਵਾਸਤੇ ਵੀ ਸਪੈਸ਼ਲ ਜਾਂਦੇ ਨੇ ਬੱਚੇ।
ਹਾਂਜੀ-ਹਾਂਜੀ ਜਿਹੜਾ ਹੁਣ ਹਾਂਜੀ ਹਾਂ। ਹੁਣ ਤੁਸੀ ਲਾ ਲਓ ਵੀ ਜਿਹੜੇ ਮੌਤ ਦੇ ਸਮੇਂ ਨੇ ਉਹ ਅਲਗ-ਅਲਗ ਰੀਤੀ ਰਿਵਾਜ਼ ਨੇਗੇ ਦੇਖੋ।
ਜੀ ਇਹ ਤਾਂ ਹੈਗਾ ਹੀ ਹੈ।
ਹੁਣ ਲਾ ਲੋ ਵੀ ਤੁਸੀਂ ਜਦੋਂ ਕੋਈ ਬਜ਼ੁਰਗ ਦੀ ਜਾਦਾ ਵੱਡੀ ਦੀ ਮੌਤ ਹੁੰਦੀ ਹੈ ਤਾਂ ਉਹਨੂੰ ਕਿੱਦਾਂ ਵੀ ਉਹਦੀ ਅਰਥੀ ਨੂੰ ਸ਼ਿੰਗਾਰਿਆ ਜਾਂਦਾ ਹੈਗਾ।
ਹਾਂਜੀ। ਗੁਬਾਰੇ ਵਗੈਰਾ ਲਾਉਂਦੇ ਨੇ ਪੈਸੇ ਉਹ ਕਰਦੇ ਨੇ ਫੈਂਕਦੇ ਨੇ।
ਜੀ ਹਾਂ ਵੀ ਇਹ ਵੀ ਇੱਕ ਕਿਸਮ ਦਾ ਰੀਤੀ ਰਿਵਾਜ ਹੀ ਹੈ ਆਪਣਾ ਪੁਰਾਣਾ।
ਜੀ।
ਵੀ ਉਹਨਾ ਨੂੰ ਲ ਲਵੇ ਤੁਸੀ ਆਪਾਂ ਜਿੱਦਾ ਕਹਿ ਦਿੰਦੇ ਵੱਡਾ ਕਰਦੇ ਰਹਗੇ ਵੱਡੀ ਏਜ ਵਾਲਿਆ ਨੂੰ।
ਹਾਂਜੀ਼।
ਹਾਂਜੀ਼।
ਹੋਰ ਠੀਕ ਹੋ ਜੀ।
ਹਾਂਜੀ ਮੈਮ ਠੀਕ ਚਲੋ ਨੈਕਸਟ ਕੋਲ ਮਿਲਦੇ ਆ ਈ ਹਾਂਜੀ ਠੀਕ ਹੈ ਜੀ ਕਰਲੋ ਮੈਮ ਤੁਸੀਂ ਮੈਨੂੰ ਓਕੇ ਓਕ।